ਔ ਸੋਰੀ ਪੈਣਜੀ। ਹਾਂਜੀ, ਹਾਂਜੀ ਤੁਸੀਂ ਸੁਣਾਓ?
ਹੋਰ, ਕੀ ਕਰ ਰੇ ਸੋ?
ਬਸ, ਬੈਠੇ ਸੀਗੇ ਹੁਣ ਪੋਚੇ ਲਾ ਰਏ ਸੀ।
ਅੱਛਾ, ਲਾ ਲਿਤੇ?
ਨਾ, ਹਲੇ ਰੈੰਦੇ ਨੇ ਦੋ, ਤਿੰਨ ਕਮਰਿਆਂ ਦੇ।
ਅੱਛਾ, ਔਰ?
ਬਸ ਵਧੀਆ ਤੇ ਫੇਰ ਅੱਜ ਐਤਵਾਰ ਸੀ।
ਅੱਛਾ।
ਛੋਟੀ ਭੈਣ ਨੇ ਝਾੜੂ ਲਾਇਆ।
ਅੱਛਾ!
ਮੈਂ ਉਹਦੇ ਪਿੱਛੇ-ਪਿੱਛੇ ਹੁਣ ਪੋਚਾ ਲਾ ਰਹੀ ਸਾਂ, ਇੰਨਾ ਚਿਰ ਤ ਫੋਨ ਆ ਗਿਆ, ਤਾਡ
ਹੋਰ ਵਧੀਆ ਸਾਰੇ?
ਹਾਂਜੀ
ਤੂੰ ਕਹਿ ਰਹੀ ਸ ਨਾ ਉਹਦਾ ਰਿਸ਼ਤਾ ਕਰਵਾ ਲ ਉਹਦੇ ਘਰ। ਕੱਲ੍ਹ ਰਿਸ਼ਤੇ ਵਾਲੇ ਆਏ ਸਨ।
ਅੱਛਾ
ਉਹਨਾਂ ਨੂੰ ਪਤਾ ਏ ਸੱਚ ਪਤਾ ਚੱਲ ਗਿਆ
ਅੱਛਾ
ਫਿਰ ਜੋ ਚੰਡਾਂ ਪਈਆਂ ਬੁੱਥੇ ਤੇ ਜੋ ਚੰਡਾਂ ਪਈਆਂ।
ਅੱਛਾ ਇਵੇਂ ਹੋਣਾ ਚਾਹੀਦਾ ਇਵੇਂ ਝੂਠ ਮਾਰਦੇ ਨੇ ਵੈਸੇ ਇਹੋ ਹੀ ਹੋਣਾ ਚਾਹੀਦਾ ਝੂਠ ਬੋਲਦੇ ਨਹੀਂ ਨਾ
ਹੋਰ ਕੀ ਝੂਠ ਬੜੇ ਮਾਰਨ ਲੱਗ ਗਏ ਨੇ ਉਹ ਲੋਕੀ
ਹੋਰ ਕੀ ਕੁੜੀ ਦੀ ਜ਼ਿੰਦਗੀ ਹੋ ਜਾਣੀ ਸੀ ਖ਼ਰਾਬ ਜਿਵੇਂ ਇਹਨਾਂ ਦੀ ਹੋਈ ਹੋਈ ਹੈ ਦੋ ਤਿੰਨ ਜਨੀਆਂ ਦੀ
ਹੋਰ ਕੀ ਇਹ ਸਮਝਦੇ ਕਿੱਥੇ ਨੇ।
ਹੋਰ ਕੇ ਫਿਰ ਨਾ ਵਿਚੋਲਣ ਦਾ ਆ ਜਾਂਦਾ ਬਾਦ ਚੋਂ
ਆਉ ਤੇ ਸਮਝਣ ਨਾ ਤਾਈ ਨਾ
ਹੋਰ ਕੀ ਨਾ ਰਿਸ਼ਤੇ ਭੱਜ ਭੱਜ ਆਨਗੇ ਏਦੇ ਕੋਲ
ਹੋਰ ਕੀ
ਸਮਝ ਤੇ ਖੁਦ ਨਹੀਂ ਹੈਗੀ।
ਸਾਰਾ ਤਾਂ ਕਸੂਰ ਇਹਨਾਂ ਦਾ ਈ ਝੂਠ ਬੜੇ ਮਾਰਨ ਲੱਗ ਗਏ ਨੇ ਲੋਕੀ
ਹੋਰ ਕੀ ਸਾਰੀ ਕਲਯੁਗ ਦੀ ਖੇਡ ਹ ਆ
ਹਾਂਜੀ ਸਾਰੀ ਕਲੀ ਉਗ ਗਈ ਏ
ਹੁਣ ਪਹਿਲਾਂ ਲੋਕੀ ਕਿਵੇਂ ਸੱਚ ਬੋਲਦੇ ਸਨ ਝੂਠ ਬੋਲਣਾ ਤੇ ਉਹ ਪਾਪ ਹੀ ਸਮਝਦੇ ਸਨ।
ਹਾਂ।
ਅੱਜ ਕਲ ਕਿਵੇਂ ਦੋ ਨੰਬਰੀ ਕੰਮ ਹੋਣ ਲੱਗ ਗਿਆ। ਦੋ ਨੰਬਰ ਕਮਾ ਕਮਾ ਕੇ ਵੇਖਿਓ ਕੋਠੀਆਂ ਪਾਈਆਂ ਹੋਈਆਂ ਨੇ ਕੀ ਕਰ ਸਕਣੇ ਹੈ ਹੁਣ ਹੈਲੋ ਹਨਾ। ਮੈਂ ਕਿਹਾ ਹੁਣ ਕੀ ਵੀ ਕਰ ਸਕਦੇ ਆਂ। ਸਾਰੀ ਕਿਹੜੀ ਇਹਦੀ ਏ